ਉਹ ਹੈਲੋ ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ। ਸਤ ਸ਼੍ਰ ਸਤਿ ਸ੍ਰੀ ਅਕਾਲ ਕੀ ਹਾਲ ਹੈ। ਵਧੀਆ ਵਧੀਆ ਤੁਸੀ ਸੁਣਾਓ ਹੋਰ ਕੀ ਕਰਦੇ ਪਓ
ਬਸ ਬੈਠੇ ਹਾਂ।
ਤੇ ਮੈਂ ਕਿਹਾ ਫੋਨ ਹੀ ਕਰਾਂ ਹਾਂਜੀ ਹਾਂ ਕਰਦਾ ਨੀ ਹ ਬਸ ਟਾਈਮ ਹੀ ਨੀ ਲੱਗਦਾ ਹੋ ਬੇਟਾ ਠੀਕ ਹਾਂਜੀ ਹਾਂਜੀ ਠੀਕ ਠੀਕ, ਹੋਰ। ਰੋਟੀ ਖਾ ਲਈ ਹਾਂਜੀ ਹਾਂਜੀ। ਖਾ ਲਈ, ਖਾ ਲਈ, ਤੁਸੀਂ? ਅੱਜ ਅਸੀਂ ਖਾ ਲਈ ਰੋਟੀ, ਅੱਜ ਨਾ ਉਹ ਨਿਊਡਲਸ ਬਣਾਏ ਸੀ ਮੈਂ
ਅੱਛਾ
ਹਾਂਜੀ, ਘਰ ਈ ਬਣਾਂਦੇ ਔ। ਹੋਰ ਹਾਂਜੀ ਤੁਹਾਨੂੰ ਪਤਾ ਬਜ਼ਾਰੀ ਅੱਜਕੱਲ ਤੁਹਾਨੂੰ ਪਤਾ ਖ਼ਰਾਬ ਕਰਦਾ ਨਾ ਸਿਹਤ ਨੂੰ ਖਾਣਾ ਤੇ ਕੀ ਬੋਇਲ ਕਰਦੇ ਓ ਪੇਹ੍ਲਾਂ ਹਾਂਜੀ ਹਾਂਜੀ ਬੋਇਲ ਕਰ ਲੈਂਣੇ ਆ।
ਹੇਲੋ, ਹਾਂਜੀ ਹਾਂਜੀ।
ਵਿਚ ਮੈਂ
ਸਬਜ਼ੀਆਂ ਕੀ-ਕੀ ਪਾਇਆ ਫੇਰ? ਮੈਂ ਪਹਿਲੇ ਬੋਇਲ ਕਰ ਲਿਆ ਤੇਲ ਤੇ ਨਮਕ ਪਾ ਕੇ ਕੇ
ਅੱਛਾ
ਤੇਲ ਨਮਕ ਪਾ ਕੇ ਪਹਿਲੇ ਬੋਇਲ ਕਰ ਲਿਆ ਤੇ ਫੇਰ ਸਬਜ਼ੀਆਂ ਕੱਟੀਆਂ ਲੰਬੀਆਂ-ਲੰਬੀਆਂ ਸ਼ਿਮਲਾ ਮਿਰਚ ਗਾਜਰ ਬੰਦ ਗੋਭੀ ਤੇ ਪਿਆਜ ਪਾਲੋ।
ਅੱਛਾ ਅੱਛਾ।
ਹੋਰ ਸਬਜ਼ੀਆਂ ਆਪਣੀ ਜਿਹੜੀ ਮਰਜ਼ੀ ਤੁਹਾਨੂੰ ਪਸੰਦ ਹੈਗੀਆਂ ਨਾ ਜਿਹੜੀਆਂ ਉਹ ਪਾਲੋ ਤੇ ਫੁੱਲ ਗੈਸ ਥੋਮ ਪਹਿਲੇ ਫੁੱਲ ਗੈਸ ਕਰ ਲੋ ਨਾ ਤੇਲ ਸਾੜ ਲੋ ਤੇ ਥੂਮ ਕੁੱਟ ਲੋੋ, ਕੱਟਣੀ ਨੀ ਕੁੱਟ ਲੋੋ ਤੇ ਉਹਨੂੰ ਚੰਗੀ ਤਰ੍ਹਾਂ ਕੁੱਟ ਕੇ ਨਾ ਉਹਦਾ ਉਹ ਬਣ ਜਾਏਗੀ ਪਿਸ ਜਾਏਗੀ ਸਾਰੀ ਉਹ ਪਾਓ ਤੇ ਫੁੱਲ ਗੈਸ ਤੇ ਬਣਾਉਣਾ
ਅੱਛਾ।
ਜ ਰੋਸਟ ਕਰਨੀਆਂ ਹਲਕੀਆਂ ਦੋ ਤਿੰਨ ਮਿੰਟ ਤੇ ਫੇਰ ਤੁਸੀਂ ਆਪਣੇ ਨਿੂਡਲ ਸੁੱਟ ਲੋ ਨਿਊਡਲ ਵੀ ਠੰਡੇ ਪਾਣੀ ਚੋਂ ਕੱਢ ਕੇ ਕਈ ਨਾ ਗਰਮ ਪਾਣੀ ਚੋਂ ਕਾਲ ਲੈਂ ਤਾਂ ਫੇਿਰ ਉਹ ਗੋਇਆ ਹੋ ਜਾਂਦੇ ਆ ਨਾ
ਹਮਮ, ਆਪਾਂ ਅੱੱਠ ਹਜਾਰ ਮੰਗਦੇ ਆ।
ਜਾਂਦਾ ਏ। ਫੁੱਲ ਗੈਸ ਤੇ ਤੁਸੀਂ ਬੋਆਇਲ ਕਰਨੇ ਐ ਦੋ ਮਿੰਟ ਸਿਰਫ, ਫੁੱਲ ਗੈਸ ਤੇ, ਬੋਆਇਲ ਕਰੋ ਤੇ ਉਹਨੂੰ ਠੰਡੇ ਪਾਣੀ ਚ ਪਾ ਦੋ, ਕੱਢ ਕੇ ਨਾ। ਤੇ ਫੇਰ ਕੱਲਾ-ਕੱਲਾ ਰਹਿੰਦਾ ਦੋ ਨਿਊਡਲ, ਤੇ ਫੇਰ ਮੈਂ ਫੁੱਲ ਗੈਸ ਤੇ ਫਰਾਈ ਕੀਤੀਆਂ ਸਬਜ਼ੀਆਂ, ਫੇਰ ਨਿਊਡਲ ਸੁੱਟੇ, ਫੇਰ ਸੌਸਾ ਪਾ ਤੀਆਂ, ਗ੍ਰੀਨ ਚਿੱਲੀ ਪਾ ਤੀ, ਰੈਡ ਚਿੱਲੀ ਪਾਤੀ ਸੋਇਆ ਸੋਸ
ਅੱਛਾ, ਬੱਚੇ ਖਾ ਲੈਂਦੇ ਨੇ। ਸਪਾਈਸੀ ਏ ਤੇ ਥੋੜੇ ਸੁਆਦ ਲੱਗਦੇ ਨੇ।
ਚਲਨ ਦੇਂਦੀ ਹੲ ਨਾ ਕਾ ਛੋਟ ਪਹਿਲਾਂ ਮੈਂ ਨੀ ਦਿੰਦੀ ਉਹਨੂੰ ਇਹ ਚੀਜ਼। ਅਸੀਂ ਆਪ ਖਾਣੀ ਹੋਏ ਤੇ ਫਿਰ, ਪਾ ਲੈਨੇ ਆ। ਹਾਂ ਤੇ ਬਸ ਫੇਰ ਉਹੀਓ, ਸੋਸਾ ਦਾ ਹੀ ਨਾਲ ਸਾਨੂੰ ਪਤਾ ਟੇਸਟ ਆਉਂਦਾ।
ਹਾਂ, ਉਹ ਤਾਂ ਹੈ ਹੀ ਐ।
ਅਜੀਨੋ ਮੋਟੋ ਮਿਲਦਾ, ਥੋੜ੍ਹਾ ਜਿਹਾ ਉਹ ਪਾ ਲਓ।
ਹੋਰ
ਉਹ ਬਣਾਇਆ ਸੀ ਤੇ ਬਸ, ਉਹਦੇ ਨਾਲ ਹੀ ਫੁਲਕਾ ਖਾਧੇ।
ਅੱਛਾ-ਅੱਛਾ।
ਉਹ ਫੁਲਕਾ ਖਾਧਾ ਤੇ ਬਸ ਹੁਣ, ਮੈਂ ਕਿਹਾ ਚੱਲ ਫੋਨ ਦੇਖ
ਤੁਹਾਡੀ ਗੱਲ ਦੱਸਦੇ ਪਏ ਉਹ। ਹਮ
ਤੁਸੀਂ ਕੀ ਖਾ-ਪੀ ਲਿਆ, ਅੱਜ?
ਅੱਜ ਅਸੀਂ ਅੱਜ ਬਣਾਇਆ ਸੀ, ਪਨੀਰ।
ਅੱਛਾ।
ਹੂੰ। ਭੁਰਜੀ ਨੀ ਆ ਉਹ ਬਣਾਏ ਸੀ ਕੱਟ ਕੇ ਨਾ ਗ੍ਰੇਵੀ ਵਾਲਾ ਉਹ ਵੀ ਬੜਾ ਟੇਸਟ ਟੇਸਟੀ ਬਣਦੈ
ਅਤੇ ਪੀਸ ਕਰ ਕੇ
ਹਾਂ, ਆਹੋ ਗਰੇੇਵੀ ਬਣਾ ਕੇ ਨਾ ਪਹਿਲੇ ਪਿਆਜ ਖਰੀਦੇ ਅੱਜ ਦੀ ਲਸਣ ਅਦਰਕ ਪਾ ਕੇ ਤੇ ਫੇਰ ਉਹਦੇ ਚ ਇੱਕ ਦੋ ਕਾਜੂ ਸੁੱਟਦੇ ਥੋੜੀ ਗ੍ਰੇਵੀ ਤੀ ਹੋ ਜਾਂਦੀ ਏ ਉਹਦੇ ਨਾਲ
ਅੱਛਾ।
ਹਾਂ। ਤੇ ਫਿਰ ਨਾਲ ਹੀ ਟਮਾਟਰ ਦੀ ਪਿਊਰੀ ਪਾ ਲਈ ਉਹਦੇ ਚ ਹੂੰ ਆ ਫੇਰ ਭੁਨ ਹੀ ਲਾ ਕੇ ਚੰਗੀ ਤਰ੍ਹਾਂ ਭੁੰਨ ਭੁੰਨ ਕੇ ਫਿਰ ਥੋੜੀ ਮਲਾਈ ਪਾ ਲੈਨੇ ਆਂ ਅਸੀਂ ਹਾਂਜੀ ਹਾਂਜੀ ਇਹ ਥੋੜੀ ਜਿ ਖੰਡ ਪਾ ਲੈਂਣੇ ਹਾਂ ਔਰ ਬੇਸਿਕ ਜਿਹੜੇ ਮਸਾਲੇ ਹੁੰਦੇ ਨੇ ਉਹ ਪਾ ਲੈ
ਹਾਂ ਖੰਡ ਕਈ ਪਾਂਦੇ ਈ ਪਾਂਦੇ ਆ।
ਹਾਂ। ਬਹੁਤ ਟੇਸਟੀ ਬਣਦੈ।
ਅੱਛਾ, ਅੱਛਾ ਹਾਂ ਮੈਂ ਵੀ ਅੱਜ ਦੁਪਹਿਰੇ ਓਹੀ ਬਣਾਇਆ ਸੀ, ਪਨੀਰ ਹੀ ਬਣਾਇਆ ਸੀ ਮੈਂ ਵੀ ਨਾ ਦੁਪਹਿਰੇ, ਦੁਪਹਿਰੇ ਪਨੀਰ ਹੀ ਬਣਾਇਆ ਸੀ ਮੇਰੇ ਆਏ ਸੀ ਪ੍ਰਾਹੁਣੇ ਭਰਾ- ਭਰਜਾਈ
ਅੱਛਾ, ਅੱਛਾ।
ਤੇ ਉਹ ਬਣਾਇਆ ਸੀ ਫੇਰ ਹੋਰ ਸੁਣਾਓ ਮੌਸਮ ਕਿਹੋ ਜਿਹੇ ਤੁਹਾਡੇ ਓਥੇ ਥੇ
ਮੌਸਮ ਤਾਂ ਬਹੁਤ ਵਧੀਆ ਪਿਆਰਾ ਤ ਦਿਲ ਕਰਦਾ ਕਿੱਥੇ ਘੁੰਮ ਕੇ ਆਈਏ ਬੰਦਾ
ਕੰਮ ਨੀ ਛੱਡਦੇ ਆ ਨਾ
ਕੰਮ ਈ ਨੀ ਛੜਦੇ
ਹਾਂਜੀ ਉਹ ਤੇ ਹੈ ਮੌੋਸ ਸਾਡੇ ਇੱਥੇ ਨਾ ਕਾਲ ਪਰਸੋਂ ਦਾ ਬਹੁਤ
ਮੈਂ ਕਹਿਦੀ ਮੈਂ ਕਿਹਾ ਬੱਚਿਆਂ ਦੀ ਵੀ ਬੱਚਿਆਂ ਦੀ ਵੀ ਛੁੱਟੀ ਛੁੱਟੀਆਂ ਹੋ ਜਾਂਦੀਆਂ ਜੇਨਟਸ ਦੀ ਛੁੱਟੀ
ਹਾਂਜੀ ਹਹ ਬਸ ਜਨਾਨੀਆਂ ਹੀ ਫਸੀਆਂ ਹੋਈਆਂ ਘਰਾਂ ਚ ਕਿਧਰ ਚੱਲ ਜਾਓ ਅੱਧਾ ਅੱਧਾ ਘੰਟਾ ਬਾਜ਼ਾਰ ਲਾਓ ਆਉਂਦੇ ਫਿਰ ਤੁਹਾਨੂੰ ਪਤਾ ਨਾਲ ਹੀ ਪਾਣੀ ਨਿੰਬੂ ਪਾਣੀ ਬਣਾ ਦੋ ਇਹ ਬਣਾ ਦੋ
ਆਹ ਬਣਾਣਾ ਬੰਦਾ ਆ ਕੇ ਆਹ ਪੀਣਾ
ਮੈਂ ਉਦੋਂ ਵੀ ਹੱਸਦੀ ਬੀ ਸੀ ਮੈਂ ਮੈਂ ਕਹਿੰਦੀ ਆਾਂ ਬਾਜ਼ਾਰ ਨਾਲ ਹੀ ਲੈ ਜਾ ਨਿੰਬੂ ਪਾਣੀ ਨਾ ਰਸਤੇ ਚ ਬਣਾਉਂਦੀ ਆ ਵਾਂ ਮਤਲਬ ਕੀ ਆ ਰਰਾਮ ਹੀ ਨੀ ਆ ਜਨਾਨੀਆਂ ਨੂੰ ਘਰ ਵੀ ਹਮ ਹਾਂ ਕੋਈ ਨੀ ਬਣਾਓ ਤੁਸੀਂ ਅਸ ਜਾਣਦੇ ਆਾਂ ਬਈ ਥੱਕ ਗਿਆ ਹੁਣ ਘਰ ਨਾ ਬੰਦਾਸ ਮੇਟ ਵੀਆ ਤੁਹਾਨੂੰ ਪਤਾ ਅੱਗੇ ਫੇਿਰ ਬਾਰਿਸ਼ਾਂ ਹੋ ਜਾਣੀ ਹੈ ਸਗੋਂ ਹੀ ਸਰੀਰ ਉਹ ਜਿਹੇ ਹੋ ਜਾਂਦੇ ਆ ਤੁਹਾਨੂੰ ਪਤਾ ਚਿਪ ਚਿਪਾ ਮੌਸਮ ਹੋਏ ਤੇ ਹਮ ਹਮ ਤੁਹਾਨੂੰ ਤੇ ਚਲੋ ਛੁੱਟੀਆਂ ਪੈ ਹੈਗੀਆਂ ਬੱਚਿਆਂ ਨੂੰ ਬੋਲੋ ਤੁਸੀਂ ਵੀਰ ਜੀ ਨੂੰ ਕੀ ਕਹਿੰਦੇ ਤੁਸੀਂ ਬਣਾਓ ਸਲਾਵਰ
ਮੈਂ ਉਹੀ ਆ ਕਰਦੀ ਵੀ ਸੀ ਸਲਾਹ ਇਹਨਾਂ ਮੈਂ ਕਹਿੰਦੀ ਵੀ ਸੀ ਇੱਧਰ ਚੱਲਣੇ ਆ ਮਨਸੂਰੀ
ਹਾਂ ਹਾਂ ਹੁਣ ਹਾਂ ਹੁਣ ਛੁੱਟੀਆਂ ਨਾ ਹੁਣ ਫਿਰ ਦਿਲ ਵੀ ਕਰਦਾ ਕਦੋਂ ਜਾਣਾ ਬਾਈ ਅਸੀਂ ਜਨਾਨੀਆਂ ਦਾ ਤਾਂ ਨਾ ਕੋਈ ਮਹੀਨਾ ਹੈਗਾ ਛੁੱਟੀ ਟੁੱਟੀਆਂ ਦਾ ਤੇ ਨਾ ਕੁੱਛ ਗਰਮੀਆਂ ਸਰਦੀਆਂ ਨਾਲ ਨੇ ਰਸੋਈ ਚ ਹੀ ਵੜ ਕੁੜੀਆਂ ਰਹਿਣਾ ਹਾਂ
ਬਣਿਆ ਦਾ
ਤੇ ਵਰ ਕੀ ਬੰਦਿਆਂ ਵਾਸਤੇ ਚੱਲ ਐਤਵਾਰ ਤੇ ਬਣੇ ਦਾ
ਬੰਦੇ ਵਾਸੇ ਐ ਤੁਰ ਮੈਂ ਤਰੀ ਸੜਕ ਕੰਮ ਡਬਲ ਹੋ ਜਾਂਦਾ ਬੰਦਿਆਂ ਦੀ ਛੁੱਟੀ ਹੁੰਦੀ ਜਨਾਨੀਆਂ ਦਾ ਕੰਮ ਡਬਲ ਹੋ ਜਾਂਦਾ ਬਿਆਂ ਦੀ ਛੁੱਟੀਆਂ ਤਾਂ ਵੀ ਕੰਮ ਡਬਲ ਹੋ ਜਾਂਦਾ ਰੋਜ਼ ਮੰਮਾ ਮੈਂਗੂ ਸ਼ੇਕ ਬਣਾ ਲੋ
ਹਾਂ ਇਹੀ ਚੱਲਦਾ ਬਸ ਸਾਡੇ ਇੱਥੇ ਵੀ
ਹਾਂ ਇਹ ਮੰਮਾ ਉਹ ਬਣਾ ਲਓ ਮੈਂ ਕਿਹਾ ਤੁਸੀਂ ਮੰਮਾ ਨੂੰ ਵੀ ਬਣਾ ਲੋ ਬਾਹਰ ਜਾ ਕੇ ਰਸੋਈ
ਪਤਾ ਨਾ ਟਿਫਨ ਦਿੱਤੇ ਤੇ ਹੁਣ ਥੋੜ੍ਹਾ ਪਿੱਛੋਂ ਕੰਮ ਕਰ ਲਵਾਂਗੇ।
ਚੱਲ ਬੰਦਾ ਝੱਟ ਲੇਟ ਵੀ ਪੈਂਦਾ ਵ ਵ ਬੱਚੇ ਜਾਂਦੇ
ਹਮ ਹੋਰ ਵੀਰ ਜੀ ਠੀਕ ਹਾਂ ਵੀਰ ਜੀ ਠੀਕ ਠਾਕ ਕਿੱਥੇ ਸੋ ਗਏ ਆ ਸੈਰ ਸੁਰ ਕਰਨ ਗਏ ਆ ਜਾਂਦੇ ਆ ਸੈਰ
ਹਾਂ ਜਾਣਦੇ ਹੈ।
ਹਮ ਜਰੂਰੀ ਹੈ। ਨਾ ਉਹ ਵੀ ਅੱਜ ਸਿਹਤ ਵਾਸਤੇ ਸੈਰ ਬੜੀ ਜ਼ਰੂਰੀ ਹੈ। ਬਈ ਅੱਜਕੱਲ ਸਰੀਰ ਹੈ। ਹੀ ਨਹੀਂ ਉਹੋ ਜਿਹੇ
ਰੋਟੀ ਨੀ ਹਜੇਮ ਹੁੰਦੀ ਇੱਕ ਫੁਲਕਾ ਹਾਣੇ ਦੋ ਚੱਕਰ ਲਗਾ ਕੇ ਜਾਂਦੇਨ ਕਲੋਨੀ ਦੇ
ਅੱਛਾ
ਵਧ ਤੇ ਉਹਦਾ ਦੋ ਚੱਕਰ ਤਿੰਨ ਚੱਕਰ ਚੱਕਰ ਲਗਾ ਕੇ ਆਉਣਗੇ ਮੈਂ ਸਾਰਾ ਦਿਨ ਆਵਾਂਗੀ ਮੈਨੂੰ ਕਹਿੰਗੇ ਚੱਲ ਨਾਲ
ਹਮ ਹਾਂ ਉਹੀ ਆ ਜਨਾਨੀਆਂ ਪੂਰੀ ਦਿਨ ਲੱਤ ਖੜੀ ਦਿਲ ਹੀ ਨੀ ਪੈਂਦਾੁ ਰਾਤੀ ਮੰਜਾ ਮਿਲਦਾ ਤੇ ਇਲਾ
ਉਹ ਨਹੀਂ ਰਾਤ ਮੱਸਿਆ ਦੀ ਜਨਾਨੀਆਂ ਤੇ ਕਹਿੰਦੀ ਸ਼ੁਕਰ ਰੱਬ ਨੇ ਰਾਤ ਬਣਾਈ। ਨਹੀਂ ਤਾਂ ਰਾਤੀ ਥੋੜੀ ਦੇਰ ਕੁਛ ਬਣਾ ਲੋ ਕੁਛ ਬਣਾ ਲ
ਆ
ਚੱਲ ਹੋਰ ਬਣਾਉਣਾ ਪਲੈਨ ਕੋਈ ਹੈ। ਦੱਸਣਾ ਮੈਨੂੰ ਵੀ ਮੈਂ ਵੀ ਸਾਹ ਨੂੰ ਤੇ ਚਲੋ ਛੁੱਟੀਆਂ ਇਹਨਾਂ ਨੂੰ ਪੈ ਨ ਆਇਓ ਥੋੜੀਆਂ ਪੈਂਦੀਆਂ ਚਾਰ ਪੰਜ ਹੀ ਪੈਂਦੀਆਂ ਇਹਨਾਂ ਨੂੰ ਨਾ ਤੁਹਾਨੂੰ ਪਤਾ ਹੁਣ ਹ ਕਟ ਸਾਹਿਬ ਵੀ ਯਾਤਰਾ ਇਹਨਾਂ ਨੇ ਬੰਦ ਕਰਤੀ ਹੈ
ਘਰ ਤੇ ਬੰਦ
ਹਾਂ ਕਹਿੰਦੇ ਉੱਥੇ ਬਹੁਤ ਮੌਸਮ ਨਾ ਬਹੁਤ ਖ਼ਰਾਬ ਹੋਏ ਦਾ ਹਾਂ ਬਹੁਤ ਬਰਫ਼ ਵਾਰੀ ਹੋਈ ਉੱਥੇ ਹਾਂ ਤੇ ਉਹਨਾਂ ਨੇ ਹਾਂ ਬੰਦ ਕਰਤੀ ਹੈ ਤੇ ਫਿਰ ਮੈਂ ਸਾਡੇ ਤੇ ਉੱਥੇ ਪਲੈਨ ਸੀ ਕਿ ਚੱਲਾਂਗੇ ਹੇਮਕੁੰਟ ਸਾਹਿਬ
ਹਾਂ ਉਓਹੀ ਉੱਥੇ ਵੀ ਥੋੜਾ ਬੱਚਾ ਛੋਟਾ ਵੀ ਹੈ ਨਾ ਤੁਹਾਡਾ ਵੈਸੇ ਅਛ ਤਾਂ
ਹਾਂਜੀ ਹੈ ਤੇ ਛੋਟਾ ਚੱਲ ਫਿਰ ਵੱਡੇ ਹੋਣ ਤਾਂ ਨੀ ਜਾਨ ਹੁੰਦਾ ਥੱਕ ਗਏ ਮੰਮਾ ਤਰੀ ਨੀ ਜਾਂਦਾ ਛੋਟੇ ਹੋਣ ਤੇ ਸਾਡੇ ਕੋਲ ਨੀ ਚੁੱਕੀ ਜਾਂਦਾ
ਹਾਂ ਛੋਟੇ ਤਾਂ ਚੱਲ ਵੈਸੇ ਉਹ ਲੱਗੇ ਹੀ ਆਉਦੇ ਨੇ ਕਡ ਵਗੈਰਾ ਹੁੰਦੇ ਨੇ ਉੱਥੇ ਉਹ ਰਦਾ
ਹਾਂ ਉਹ ਤੇ ਹੈ ਹਾਂਜੀ ਹਾਂਜੀ ਹਮ ਹੋਰ ਤੁਸੀਂ ਸੁਣਾਓ ਬੱਚੇ ਕੀ ਕਰਦੇ ਪ ਤੁਹਾਡੇ
ਹੋ ਹੋਰ ਬਸ ਠੀਕ ਸੀ ਮੈਂ ਕਿਹਾ ਚੱਲ ਦੋ ਮਿੰਟ ਫੋਨ ਕਰਾਂ ਪੁੱਛਾ ਜਾਣਾ ਕਿੱਥੇ ਫਿਰ ਮੈਂ ਤਾਂ ਇੱਥੇ ਮੇਧੇਰਾ ਸਾਈਡ ਦੇ ਆਉਣ ਬਣਾਉ
ਉੱਥੇ ਮੌਸਮ ਕਿਹੋ ਜਿ ਗਰਮੀ ਠੀਕ
ਉੱਥੇ ਮੌਸਮ ਬਹੁਤ ਅੱਛਾ ਉੁੰਦਾ ਉੱਥੇ ਪਹਾੜੀ ਇਲਾਕਾ ਉਹ ਵੀ
ਅੱਛਾ ਅੱਛਾ।
ਹਂ
ਅੱਛਾ ਚਲ ਕੋਈ ਨੀ ਬਣਾਦਣੇ ਆ ਪ੍ਰੋ ਪਲੈਨ ਨਾ ਇਹਨਾਂ ਨੂੰ ਕਵਾਂਗੀ। ਗਈ ਨੀ ਮੈਂ ਕਦੀ ਉਸ ਸਾਈਡ ਨਾ ਕਦੀ ਨੀ ਆਏ ਦੇ ਅਸੀਂ ਹੁਣ ਤੁਸੀਂ ਕਹਿੰਦੇ ਪੈ ਓ ਵਧੀਆ ਹੈਗਾ ਓ ਇੱਥੇ ਦਾ ਮ ਮ ਮੌਸਮ
ਇਹਨੂੰ ਉਹੀ ਤੁਸੀਂ ਆ ਜਾਓ ਏਧਰ ਹੀ ਫਿਰ ਚੱਲਦੇ ਆਂ
ਕੋਈ ਗੱਲ ਨਹੀਂ ਆਵਾਂ ਹੁਣ ਤੁਸੀਂ ਮੈਨੂੰ ਦੱਸ ਦੇਣਾ ਨਾ ਕਿ ਤੁਹਾਡਾ ਕਦੋਂ ਦਾ ਪਲੈਨ ਐ।
ਹਾਂ, ਅਸੀਂ ਵੇਖੋ ਸ਼ਨੀਵਾਰ ਸੋਚਦੇ ਪਏ ਆਂ। ਸ਼ਨੀਵਾਰ ਚਲੀਏ ਜਾਂ ਸ਼ੁੱਕਰਵਾਰ ਚੱਲਦੇ ਆਂ ਨਾਂ ਇਹੀ ਸ਼ੁੱਕਰਵਾਰ ਚੱਲਨੇ ਆਂ। ਸ਼ੁੱਕਰ ਸ਼ਨੀ ਐਤ
ਹਾਂ ਹਾਂ ਤੁਹਾ ਵੀ ਸੋਮਵਾਰ ਤੇ ਵੈਸੇ ਵੀ ਸਾਰਿਆਂ ਨੇ
ਹਾਂ ਉਹ ਫੇਰ ਮੇਰੀ ਨਨਾਣਾ ਨੇ ਵੀ ਆਉਣਾ ਵੇ ਉਹ ਕਹਿੰਦੇ ਸੀ ਅਸੀਂ ਆਉਣਾ ਭਾਬੀ ਦੀ ਏਕ ਦੋ ਚਾਰ ਦਿਨ ਨੂੰ ਰਹਿਣ ਆਣਾ ਹਾਂ। ਮੈਂ ਕਿਹਾ ਕੋਈ ਨੀ ਤੁਸੀਂ ਆ ਜੋ ਮੈਂ ਕਿਹਾ ਤੁਸੀਂ ਆ ਜਾਓ ਪਹਿਲੇ ਆ ਜਾਓ ਨਾਲ ਚੱਲਦੇ ਆ, ਕਹਿੰਦੇ ਨਹੀਂ ਤੁਸੀਂ ਪਹਿਲੇ ਆਓ ਫੇਰ ਅਸੀਂ ਜਾ
ਚਿੰਤਾ
ਚਲੋ ਹੋਰ ਨਈਂ ਕਿੱਥੇ ਸੁਣਦੇ ਨੇ ਬ ਜੇ ਬਾਸ ਇਸ
ਹਾਂ, ਸਾਨੂੰ ਸੁਆ ਕੇ ਸੌਦੇ ਐ
ਹਾਂ ਬਚੇ ਨੀ
ਚਲੋ ਹਾਂਜੀ, ਹਮ ਚਲੋ ਠੀਕ ਫਿਰ ਹੈਂ ਮੈਂ ਰੱਖਦੀ ਆਂ, ਠੀਕ ਅੱਛਾ ਜੀ ਠੀਕ ਐ, ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾ।